ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ ਚਾਲ ਹੈ? ਹਾਂ-ਹਾਂ ਸਭ ਠੀਕ ਠਾਕ ਵਧੀਆ ਏ। ਹੋਰ ਤੁਸੀਂ ਸੁਣਾਓ? ਸਭ ਠੀਕ ਮੰਮੀ
ਹਾਂਜੀ। ਬਿਲਕੁਲ, ਜੀ ਬੋਹਤ ਵਧੀਆ ਨੇ, ਬਿਲਕੁਲ ਹੋਰ ਤੁਹਾਡੇ ਘਰ ਬਾਰ ਸਭ ਠੀਕ
ਹਾਂਜੀ, ਸਭ ਠੀਕ ਠਾਕ ਹੋਰ ਕੀ ਕਰ ਰਹੇ ਸੀ?
ਅਸੀਂ ਬਸ ਰੋਟੀ ਖਾ ਕੇ ਉੱਪਰ ਘੁੰਮਣ ਆਏ ਸੀ। ਛੱਤ ਹੀ ਹੈ, ਇੱਕ ਸਹਾਰਾ ਜਿਵੇਂ ਰੋਟੀ ਖਾ ਕੇ ਘੁੰਮ ਲਈ ਦਾ।
ਅੱਛਾ।
ਹਾਂਜੀ।
ਮੈਂ ਵੀ ਬਸ ਫ੍ਰਰੀ ਹੋਈ ਸੀ ਹੁਣੇ, ਮੈਂ ਕਿਹਾ ਚਲੋ ਤੁਹਾਨੂੰ ਫੋਨ ਕਰਾਂ ਮੈਂ ਵੀ ਆਪਣੇ ਸਾਡੇ ਘਰ ਸਣੇ ਪਾਰਕ ਬਨਿਆ ਦਾ। ਪਾਰਕ ਚ ਉੱਥੇ ਘੁੰਮ ਰਹੀ ਸੀ। ਹਾਂ ਮੈਂ ਕਿਹਾ ਚਲੋ ਹਾਂ, ਪਾਰਕ ਹੈਗਾ ਵੇ ਸੈਰ ਕਰ ਰਹੀ ਸੀ। ਤੇ ਮੈਂ ਕੇ ਤੁਹਾਨੂੰ ਕਾਲ ਕਰਾਂ, ਤੁਹਾਡੇ ਨਾਲ ਗੱਲ ਕਰਨਾ ਥੋੜੀ ਦੇਰ
ਅੱਛਾ, ਅੱਛਾ-ਅੱਛਾ। ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ ਸਾਡੇ ਇੱਧਰ ਵੀ ਹੈ। ਲੇਕਿਨ ਬੜਾ ਥੋੜ੍ਹਾ ਅੱਗੇ ਦੂਰ ਜਾ ਕਰ ਏ, ਓਹ ਸਾਨੂੰ ਸੋਚਣਾ ਪੈਂਦਾ ਜਾਣ ਤੋਂ ਪਹਿਲਾਂ ਲਾਗੇ ਤਾਂ ਹੈ, ਹੀ ਨਹੀਂ ਇੱਧਰ ਸਾਡੇ ਪਰ ਅਸੀਂ ਉੱਧਰ ਜਾਈਦਾ ਹੈ। ਨਾ ਤੇ ਉਧਰ ਹਾਂਜੀ।
ਸਾਡੇ ਦੇ ਘਰ ਦੇ ਸਾਹਮਣੇ ਏਸ ਤਰ੍ਹਾਂ ਨਾ ਸਾਡੇ ਅਹ ਘਰ ਸਾਹਮਣੇ ਨਾ ਸਾਨੂੰ ਇੱਕ ਸਪੇਸ ਮਿਲੀ ਰਈ ਹੈ। ਤੇ ਅਸੀਂ ਆਪਣਾ ਐਕਚੁਲੀ ਪਰਸਨਲ ਪਾਰਕ, ਸਮਝੋ ਬਣਾਇਆ ਦਾ ਵੇ, ਸਾਡੇ ਘਰ ਸਾਮਣੇ ਬਿਲਕੁਲ ਮਤਲਬ ਗ੍ਰਰੀਨ ਬੈਲਟ ਹੈ। ਤੇ ਜਿੰਨਾ-ਜਿਨਾਂ ਦੇ ਘਰ ਸਾਹਮਣੇ ਜਗ੍ਹਾ ਹੈ ਨਾ, ਸਬਣਾ ਨੇ ਆਪਣੇ ਘਰ ਸਾਹਮਣੇ ਪਾਰਕ ਬਣਾ ਲੈਣੇ, ਆਪਣੇ ਆਪ ਨੇ ਮਤਲਬ ਪਰਸਨਲਲੀ ਸਮਝ ਲੋਓ ਇੱਕ ਤਰ੍ਹਾਂ ਦੇ ਲੇਕਿਨ ਹਾਂ, ਅਸੀਂ ਉਹ ਤੇ ਕੁਛ ਕਰ ਨੀ ਸਕਦੇ। ਸਿਰਫ ਪੇੜ ਪੌਦੇ ਲੱਗਣਗੇ, ਬੱਚੇ ਖੇਡਦੇ ਨੇ, ਅਸੀਂ ਸੈਰ ਕਰ ਲਈ ਦੀਏ ਮਤਲਬ ਇਸ ਤਰ੍ਹਾਂ ਵ ਤੇ ਬੜਾ ਅੱਛਾ ਲੱਗਦਾ, ਅੱਛੇ ਖਾਸੇ ਪੇੜ ਪੌਦੇ ਸਭ ਲਗਾਏ ਦੇਦੇ ਅਸੀਂ।
ਹਾਂਜੀ-ਹਾਂਜੀ, ਬਹੁਤ ਵਧੀਆ ਗੱਲ ਹੈ। ਸਭ ਤੋਂ ਜ਼ਿਆਦਾ ਜ਼ਰੂਰੀ ਅੱਜ ਕੱਲ੍ਹ ਪੇੜ ਪੌਦੇ। ਕਿਉਂਕਿ, ਆਕਸੀਜਨ ਸਾਨੂੰ ਉਹਨਾਂ ਤੋਂ ਚਾਹੀਦੀ ਹੈ। ਉਹੀ
ਬਿਲਕੁਲ। ਫਰੈਸ਼, ਹਵਾ ਇੰਨੀ ਅੱਛੀ ਹਵਾ ਆਉਂਦੀ ਹੈ। ਜਿਸ ਦਿਨ ਮਤਲਬ ਹੁਣ ਬਾਰਿਸ਼ ਆਈ ਹੈ। ਤੇ ਦੇਖੋ ਇੰਨਾ ਅੱਛਾ ਹੋ ਗਿਆ। ਵ ਪੇੜ ਪੌਦੇ ਸਾਰੇ ਗਿੱਲੇ। ਇੰਨਾ ਅੱਛਾ ਲੱਗਦਾ ਜਿਵੇਂ ਹਿਲਦੇ ਨੇ ਨਾ ਪੇੜ। ਔਰ ਹਵਾ ਆਉਂਦੀ ਹੈ। ਠੰਡੀ -ਠੰਡੀ ਘਰ ਦੇ ਅੰਦਰ ਮਤਲਬ ਬਹੁਤ ਹੀ ਅੱਛਾ ਲੱਗਦਾ ਹੈ। ਗਰਮੀ ਨੂੰ ਤੇ ਅਸੀਂ ਅੱਜ ਭੁੱਲ ਹੀ ਗਏ ਹਾਂ। ਕਿ ਅੱਜ ਕੋਈ ਗਰਮੀ ਵੀ ਉਹ ਹੈਗੀ ਏ।
ਸਹੀ ਗੱਲ ਹੈ। ਅੱਜ ਹਾਂਜੀ। ਅੱਜ ਮੀਂਹ ਬੜਾ ਪਿਆ ਇੰਨਾ ਅੱਛਾ ਮੌਸਮ ਸਮ ਲੱਗ ਰਿਹਾ ਸਹੀ ਗੱਲ।
ਹਾਂ। ਔਰ ਪੇੜ ਵੀ ਇਸ ਤਰ੍ਹਾਂ ਹਰੇ ਪਰੇ ਬਿਲਕੁਲ ਇਸ ਤਰ੍ਹਾਂ ਨਵੇਂ ਹੁੰਦੇ ਨਾਦਾ ਇਸ ਤਰ੍ਹਾਂ ਨਵੇਂ -ਨਵੇਂ। ਉਹ ਹੋ ਗਏ ਨੇ। ਇਸ ਤਰ੍ਹਾਂ ਲੱਗਦੇ ਪਏ ਨੇ ਪੇੜ। ਐਕਚੁਲੀ ਪੱਤੇ ਇੰਨੀ ਮਿੱਟੀ ਜੰਮੀ ਪਈ ਸੀ। ਸਾਰੇ ਉਹਨਾਂ ਦੇ ਉੱਪਰੇ ਬਾਰਿਸ਼ ਪਈ। ਸਾਰੇ ਪੱਤੇ ਧੁਲ ਗਏ ਔਰ ਇਕਦਮ ਸਾਫ਼। ਔਰ ਨਵੇਂ ਪੱਤੇ ਪੱਤੇ ਵੀ ਨਿਕਲ ਆਏ ਨੇ ਥੋੜੇ। ਵੈਸੇ ਵੀ ਹਾਂ। ਵੈਸੇ ਇਥੇ ਵੀ ਖੂਬ ਮਤਲਬ ਫਲ ਫਰੂਟਸ ਵਗੈਰਾ ਲਗਾਏ ਦੇ ਨੇ। ਸਬਜ਼ੀਆਂ ਵੀ ਲਗਾ ਲਈ ਦੀਆਂ ਨੇ। ਹੁਣ ਜਿਸ ਤਰ੍ਹਾਂ। ਹਾਂ। ਜਿਸ ਤਰ੍ਹਾਂ ਹੁਣ ਗਰਮੀਆਂ ਏ ਤੇ ਹੁਣ ਤਾਂ ਤੋਰੀ ਬਹੁਤ ਇਸ ਤਰ੍ਹਾਂ ਲੱਗ ਜਾਂਦੀ ਏ। ਤੇ ਤੋਰੀ ਤੇ ਆਪਾਂ ਲਗਾਈ ਦੀ ਲਗਾਈ ਦੀ ਏ। ਤੋਰੀ ਦੀ ਵੇਲ ਲੱਗ ਜਾਂਦੀ ਹੈ ਖੂਬ ਤੋਰੀਆਂ ਲੱਗਦੀਆਂ ਨੇ। ਔਰ ਵੈਸੇ ਬਜ਼ਾਰੋਂ ਹਾਂ। ਬਿਲਕੁਲ। ਵੈਸੇ ਬਾਜ਼ਾਰੋਂ ਖਰੀਦ ਕੇ ਇੰਨਾ ਖਾਓ ਮਨ ਨੀ ਕਰਦਾ ਲੈ ਕੇ ਆਓ ਤੇ ਔਰ ਤੋੜ ਕੇ ਖਾਓ ਨਾ। ਮਤਲਬ ਤਾਜ਼ੀ -ਤਾਜ਼ੀ ਸਬਜ਼ੀ ਦਾ। ਉਹਦਾ ਬਿਲਕੁਲ ਇੱਕ ਅਲੱਗ ਹੀ ਟੇਸਟ ਆਉਂਦਾ ਉਹਦਾ। ਮਨ ਵੀ ਕਰਦਾ ਖਾਣ ਦਾ ਕਿ ਖਾ ਲਈਏ ਅਸੀਂ। ਹਾਂ ਤੇ ਸਗੋਂ ਸਾਡੇ ਹਾਂ। ਸਾਡੇ ਪੜੋਸੀ ਸੀ। ਤੇ ਉਹਨਾਂ ਨੇ ਵੀ ਇੱਕ ਵੇਲ ਲਗਾਈ ਸੀ। ਉਹ ਫਲੀ ਹੁੰਦੀ ਹੈ ਚੌੜੀ ਵਾਲੀ। ਇੱਕ ਚੌੜੀ ਫਲੀ ਹੁੰਦੀ ਹੈ। ਕਾਫ਼ੀ ਚੌੜੀ ਹੁੰਦੀ ਹੈ। ਹਾਂ ਉਹ ਫਲੀ ਮਤਲਬ ਨੀ ਫਲੀਆਂ ਆਈਆਂ ਨਾ। ਅਸੀਂ ਤੋੜ- ਤੋੜ ਕੇ ਖੂਬ ਖਾਈਆਂ। ਫਲੀਆਂ ਵਲੀਆਂ।
ਅੱਛਾ ਜੀ। ਇਹ ਤਾਂ ਬੜਾ ਸਹੀ ਹੈ। ਫਿਰ ਤਾਂ ਇਹ ਤਾਂ ਬਿਲਕੁਲ ਹੀ ਜਿਵੇਂ ਜਿਨੂੰ ਕਹਿੰਦੇ ਬਿਲਕੁਲ ਬਿਲਕੁਲ ਫਰੈਸ਼- ਫਰੈਸ਼ ਨਾ ਕਿ ਨਾ ਹੈ ਬਾਹਰੋਂ ਜਿਵੇਂ ਹੁਣ ਥੋੜੇ ਬਹੁਤ। ਇਹ ਦੇਖ ਹੁ ਥੋੜੇ ਕੈਮੀਕਲਸ ਲਗਾ ਕੇ ਸਬੀਆਂ ਬਣਾਉਦੇ ਨੇ। ਲੇਕਿਨ ਜਿਹੜੀ ਘਰ ਵਾਲੀ ਜਿਹੜੀ ਗਰੋਥ ਹੈ। ਜਿਹੜੀ ਅਸੀਂ ਆਪਣੀ ਸਾਹਮਣੇ ਕਰਦੇ ਹਾਂ। ਉਹ ਕਿੰਨੀ ਫਰੈਸ਼ ਲੱਗਦੀ ਹੈ। ਸਾਨੂੰ
ਬਿਲਕੁਲ -ਬਿਲਕੁਲ ਬਾਜ਼ਾਰ ਦੀ ਸਬਜ਼ੀਆਂ ਤੇ ਹੁਣ ਦੇਖੋ। ਹਰ ਚੀਜ਼ ਦੇ ਉੱਪਰ ਕਿਉਂਕਿ ਕੀੜਾ ਲੱਗ ਜਾਏਗਾ। ਅਗਰ ਉਹ ਦਵਾਈਆਂ ਨਹੀਂ ਪਾਉਣਗੇ ਤੇ ਉਹ ਦਵਾਈਆਂ ਪਾਉਣਗੇ। ਔਰ ਉਹ ਉਹੀ ਅਸੀਂ ਖਾ ਲੈਂਦੇ ਹਾਂ। ਤਾਂ ਇ ਤੇ ਮੰਨ ਲਓ ਅਸੀਂ ਤਾਂ ਹੁਣ ਬਾਜ਼ਾਰੋਂ ਕੋਈ ਚੀਜ਼ ਲੈ ਕੇ ਆਉਦੇ ਆ ਟਮਾਟਰ ਵੀ ਲੈ ਕੇ ਆਉਦੇ ਆ ਤੇ ਮੈਂ ਪਹਿਲੇ ਪਾਣੀ ਚ ਪਾ ਦਿੰਦੀ ਹਾਂ ਉਹਨਾਂ ਨੂੰ। ਤਾਂ ਕਿ ਉਹਦੇ ਉੱਪਰ ਅਗਰ ਕੁਛ ਲੱਗਿਆ ਦਾਵੇ। ਉਹ ਨਿਕਲ ਜਾਏ ਹਾਂ। ਕਾਫ਼ੀ ਦੇਰ ਤੱਕ ਪਾ ਕੇ। ਉਸ ਤੋਂ ਬਾਅਦ ਫਿਰ ਮੈਂ ਉਹਨੂੰ ਯੂਜ ਕਰਦੀ ਹਾਂ।
ਅੱਛਾ ਜੀ। ਤੇ ਗਰਮ ਪਾਣੀ ਪਾਉਂਦੇ ਹੋ ਤੁਸੀਂ। ਜਾਂ ਨੋਰਮਲ
ਨਹੀਂ। ਮੈਂ ਨੋਰਮਲ ਪਾਣੀ ਚ ਬਸ ਪਾ ਕੇ ਰੱਖ ਦਿੰਦੀ ਹਾਂ। ਗਰਮ ਪਾਣੀ ਨੀ। ਗਰਮ ਪਾਣੀ ਚ ਸਿਰਫ ਗੋਭੀ ਜ ਤ ਗੋਭੀ ਬਜ਼ਾਰੋਂ ਲਿਆਦੀ ਹੈ। ਤੇ ਤਾਂ ਉਹਨੂੰ ਗਰਮ ਪਾਣੀ ਚ ਪਾ ਵੀ ਜਾਵੇ। ਤੇ ਬਾਕੀ ਸਬਜ਼ੀਆਂ ਨੂੰ ਤੇ ਮੈਂ ਨੋਰਮਲ ਹਾਂ। ਬਾਕੀ ਦੇ ਤਾਂ ਪਾਰਕ ਚ ਕੁਛ ਲਗਿਆ ਛੋਟਾ ਮੋਟਾ ਜ ਧਨੀਆਂ ਲੱਗਾ। ਲਗਾ ਲਿਆ। ਪੁਦੀਨਾ ਲਗਾ ਲਿਆ।
ਅੱਛਾ -ਅੱਛਾ। ਅੱਛਾ ਜੀ। ਐਸ ਪੁਦੀਨਾ ਧਨੀਆ ਦੇ ਐਬ ਇਹ ਵੀ ਬਹੁਤ ਸਹੀ ਹੈ। ਇਹ ਜਿਵੇਂ ਹੁੰਦੀ ਚਟਨੀ ਬਣ ਜਾਂਦੀ ਹੈ।
ਹਾਂ। ਬਹੁਤ ਅੱਛਾ ਲੱਗਦਾ। ਤਾਜ਼ਾ ਪੁਦੀਨਾ ਤੋੜ ਕੇ ਚਟਨੀ ਬਣਾਓ ਨਾ। ਅਲੱਗ ਹੀ
ਹਾਂਜੀ -ਹਾਂਜੀ -ਹਾਂਜੀ। ਇਹ ਤੇ ਬਿਲਕੁਲ ਹੀ ਉਹ ਜਿਹੜੇ ਅਸੀਂ ਲੈ ਕੇ ਕ ਆਂਦੇ ਆ ਅੱਜ -ਕੱਲ। ਉਹ ਵੀ ਥੋੜਾ ਜਿਹਾ ਏਦਾਂ ਹੀ ਉਹ ਕੈਮੀਕਲ ਵਗੈਰਾ। ਉਹ ਵੀ ਉਹਦੇ ਤੇ ਵੀ ਲਗਾਉਂਦੇ ਨੇ। ਲੇਕਿਨ ਜਿਹੜਾ ਤਾਜ਼ਾ ਵਾਲਾ ਅਸੀਂ ਯੂਜ ਕਰਦੇ ਹਾਂ। ਉਹ ਤਾਂ ਬਿਲਕੁਲ ਖੁਸ਼ਬੂ ਦਿੰਦਾ ਇੱਕ ਦਮ ਨਾ
ਬਿਲਕੁਲ -ਬਿਲਕੁਲ। ਬਹੁਤ ਖੁਸ਼ਬੂ ਹੁੰਦੀ ਏ ਉਹਦੀ ਤੇ ਅਲੱਗ ਹੀ ਖੁਸ਼ਬੂ ਆਉਂਦੀ ਏ, ਔਰ ਪਤਾ ਉਹ ਇੰਨੇ ਮਤਲਬ ਅੰਬ ਦੇ ਪੇੜ ਲਗਾਇਆ ਵਾ, ਦੋ ਤਿੰਨ ਅੰਬ, ਦੇ ਪੇੜ ਲੱਗੇ ਦੇ ਨੇ ਅਮਰੂਦ, ਦਾ ਲੱਗਾ ਦਾ ਵ ਹਾਂਜੀ, ਔਰ ਸਵਾਂਜਣਾ ਲੱਗਿਆ, ਦਾ ਵੇ ਸਵਜਣਾ ਪਤਾ ਤੁਹਾਨੂੰ ਕਿ ਹੰਦਾ?
ਨਹੀਂ-ਨਹੀਂ। ਤੇ ਮੈਂ ਪਹਿਲੀ ਵਾਰੀ
ਆਹ, ਸੈਜਨ ਵੈਸੇ, ਸੈਜਨ ਜਿਸ ਤਰ੍ਹਾਂ ਦੂਸਰੇ ਲੋਕ ਨੇ ਨਾ ਉਹ ਸੈਜਨ ਬੋਲਦੇ ਨੇ ਲੇਕਿਨ, ਅਸੀਂ ਸਵੰਜਣਾ ਬੋਲਦੇ ਹਾਂ। ਫੱਲੀਆਂ ਹੁੰਦੀਆਂ ਨੇ, ਲੰਬੀਆਂ-ਲੰਬੀਆਂ ਫਲੀਆਂ ਲੱਗਦੀਆਂ ਨੇ। ਗੈਸ ਵਈਬਾਦੀ ਵਾਸਤੇ ਹਾਂ। ਇਹ ਫਲੀਆਂ ਹੁੰਦੀਆਂ ਨੇ ਲੇਕਿਨ ਇਹਨਾਂ ਨੂੰ ਨਾ ਬਣਾਉਣਾ ਬੜਾ ਉਹਵੇ ਮਤਲਬ ਥੋੜਾ ਕੰਪਲੀਕੇਟਿਡ ਏ। ਅਸੀਂ ਲੋਕ ਨਾ ਘੱਟ ਹੀ ਖਾਈ ਦੀਏ। ਉਝ ਸ਼ੌਂਕ ਨਾਲ ਸਾਂਬਰ ਚ ਨੀ ਪੈਂਂਦੀਆਂ, ਤੇ ਸਾਂਬਰ ਚ ਫਲੀਆਂ ਪਈਆਂ ਹੁੰਦੀਆਂ, ਕਦੀ ਦੇਖਿਆ ਹੋਣੀਆਂ ਤੁਸੀਂ ਮਾਰਕੀਟ ਤੋਂ ਖਾਓ ਤੇ ਮੋਟੀ-ਮੋਟੀ ਡਰਮ ਸਿਕਸ ਹਾਂ, ਉ ਓਹੀ-ਓਹੀ ਤਾਂ ਉਹਨੂੰ ਸਵਾਂਜਣਾ ਕਹਿੰਦੇ ਨੇ ਨਾ ਹਾਂ। ਇਹਦੇ ਫੁੱਲ ਅਹ ਲੱਗਦੇ ਨੇ ਜਿਹੜੇ ਫੁੱਲ ਦੀ ਆ, ਤੁਸੀਂ ਅਗਰ ਏਦੀ ਸਬਜ਼ੀ ਬਣਾ ਕੇ ਖਾਓ। ਔਰ, ਪੱਤੇ ਪੱਤੇ ਵੀ ਤੋੜ ਕੇ ਉਹਦੀ ਥੋੜੀ ਬਹੁਤੀ ਸਬਜ਼ੀ ਉਹਦੀ ਬਣਾ ਕੇ ਖਾਓ ਮਤਲਬ ਬਹੁਤ ਅੱਛੀ ਹੁੰਦੀ ਹੈ। ਪੇਟ, ਵਾਸਤੇ ਗੈਸ, ਵਾਸਤੇ ਪੇਟ ਵਾਸਤੇ ਹਾਂ। ਬਹੁਤ ਵਾਈਬਾਦੀ ਜਿਹਨਾਂ ਨੂੰ ਹਾਂ। ਗੋਡੇ-ਗੋਡੇ ਦਰਦ ਹੁੰਦੇ ਨੇ। ਤੇ ਇਹਦੇ ਪੱਤਿਆਂ ਦੀ ਸਬਜ਼ੀ ਬਣਾ ਕੇ ਖਾਓ। ਬਹੁਤ ਅੱਛੀ ਹੁੰਦੀ ਏ। ਦਰਦਾਂ ਵਾਸਤੇ, ਹਾਂ ਪੱਤਿਆਂ ਦੀ ਸਬਜ਼ੀ
ਅੱਛਾ ਜੀ, ਤੇ ਫਲੀਆਂ ਅਲੱਗ ਉਹਦੀ ਸਬਜ਼ੀਆਂ ਬਣਦੀਆਂ ਤੇ ਉਹਦੀਆਂ ਪੱਤਿਆਂ ਦੀ ਅਲੱਗ ਬਣਦੀਆਂ ਨੇ।
ਹਾਂ, ਪੱਤਿਆ ਦੀ ਸਬਜ਼ੀ ਵੀ ਬਣਦੀ ਹੈ ਜੀ।
ਅੱਛਾ ਜੀ, ਇਹ ਤਾਂ ਮੈਂ ਤੇ ਮੈਂ ਸੱਚੀ ਪਹਿਲੀ ਵਾਰੀ ਸੁਣਿਆ।
ਮੈਨੂੰ ਵੀ ਨਹੀਂ? ਸੀ ਪਤਾ ਮੈਂ ਤੇ ਦੇਖਿਆ, ਵੀ ਲੋਕ ਪੱਤੀਆਂ ਤੋੜਦੇ ਮੈਂ ਕਿਹਾ, ਤੁਸੀਂ ਇਹ ਕੀ ਕਰੋਗੇ। ਤੇ ਕਹਿਣ ਲੱਗੇ, ਅਸੀਂ ਏਦੀ ਸਬਜੀ ਸਬਜੀ ਬਣਾ ਕੇ ਖਾਵਾਂਗੇ, ਜਿਸ ਤਰ੍ਹਾਂ ਸਾਡੇ ਗੋਡੇ ਦਰਦ ਨੇ ਦਰਦਾਂ ਨੇ ਕਮਰ ਦਰਦ ਏ। ਤੇ ਇਹਦੇ ਨਾਲ ਗ ਗੈਸ, ਵਈ ਵੱਦੀ ਜਿਸ ਤਰ੍ਹਾਂ ਹੋਈ ਵੀ ਹੈ, ਤੇ ਇਹ ਸਭ ਠੀਕ ਕਰਦਾ ਹੈ। ਸਾਨੂੰ ਤੇ ਤਾਂ ਪਤਾ ਲੱਗਿਆ ਹਾਂ। ਅੱਸੀ ਤੇ ਸਿਰਫ ਫੁੱਲ ਉਹਰੇ ਤੋੜ ਲੈਂਦੇ ਸੀ। ਫੁੱਲ ਤੋੜ ਕੇ ਨਾ ਉਹਦੀ ਸਬਜ਼ੀ ਬਣਾ ਕੇ ਜਾਂ ਫਿਰ ਉਹਦਾ ਰਾਇਤਾ ਫੁੱਲ ਨੂੰ ਬੋਇਲ ਕਰਕੇ ਨਾ, ਤੇ ਉਹ ਉਹਨੂੰ ਹੱਥ ਨਾਲ ਪੂਰਾ ਅੱਛੀ ਤਰ੍ਹਾਂ ਮਤਲਬ ਮਸਲ ਕੇ ਉਹਨੂੰ ਦਹੀਂ ਚ ਮਿਕਸ ਕਰਕੇ ਜੀਰਾ, ਪਾਓ ਨਮਕ, ਪਾਓ ਕਾਲਾ, ਨਮਕ ਉਹ ਖਾਂਦੇ ਸੀ। ਤੇ ਉਹ ਬਹੁਤ ਹੀ ਟੇਸਟੀ ਲਗਦਾ ਠੰਡਾ ਵੀ ਹੁੰਦਾ ਹੈ, ਔਰ
ਅੱਛਾ, ਅੱਛਾ-ਅੱਛਾ, ਉਹ ਉਹਹੀ ਡਰਮ ਸਟਿਕਸ ਵਾਲਿਆਂ ਦਾ ਸਮਾਂਜਣਾ ਜਿਹੜਾ ਤੁਸੀਂ ਦੱਸ ਰਹੇ ਹੋ। ਉਹਦਾ ਹੀ
ਹਾਂ-ਹਾਂ।
ਅੱਛਾ-ਅੱਛਾ, ਤੇ ਉਹਨੂੰ ਪਹਿਲਾਂ ਤੁਸੀਂ ਕਿਵੇਂ ਬੋਇਲ ਕਰਦੇ ਸੀ, ਨਰ ਕਿਵੇਂ ਨਮਕ ਪਾ ਕੇ?
ਕੀਨੂੰ?
ਇਹਨੂੰ ਤੁਸੀਂ ਕਹਿ ਰਹੇ ਹੋ ਨਾ, ਕਿ ਦਹੀਂ ਚ ਰਾਇਤਾ ਬਣਾ ਕੇ ਤੁਸੀਂ ਖਾਂਦੇ ਸੀ, ਤੇ ਮੈਂ ਉਹਦੀ ਰੈਸਿਪੀ ਪੁੱਛ ਰਹੀ ਸੀ, ਕਿ
ਅੱਛਾ, ਨਹੀਂ-ਨਹੀਂ ਅਸੀਂ ਫੁੱਲ ਉਹਦੇ ਫੁੱਲ ਹੁੰਦੇ ਆ ਨਾ, ਅਲੱਗ ਤੋਂ ਮਤਲਬ ਪੇੜ ਤੇ ਲੱਗੇ ਫੁੱਲ ਤੋੜ ਲੈਂਦੇ ਆ। ਫੁੱਲ ਤੋੜ ਕੇ ਨਾ ਉਹਨੂੰ ਪਾਣੀ ਚ ਪਾ ਕੇ ਬੋਇਲ ਕਰ ਲੈਂਦੇ, ਸਿਰ ਇੰਨਾ ਪਾਣੀ ਪਾ ਲਣਾ, ਕਿ ਉਹ ਮਲਬ ਮਤਲਬ ਥੋੜਾ ਜਿਹਾ ਮਤਲਬ ਸਟੀਮ ਨਾ ਹੋ ਜਾਓ। ਓਨੂੰ ਅਛੀ ਤਰ੍ਹਾਂ ਜ਼ਿਆਦਾ ਪਾਣੀ ਪਾਵਾਂਗੇ, ਤੇ ਫੇਰ ਪਾਣੀ ਵੀ ਸੁੱਟਣਾ ਪਏਗਾ, ਇਸ ਕਰਕੇ ਪਾਣੀ ਥੋੜ੍ਹਾ ਜਿਹਾ ਪਾਈ ਦਾ ਵੇ। ਪਾਣੀ ਪਾ ਕੇ ਹਲਕਾ ਜਿਹਾ ਮਤਲਬ ਉਹਨੂੰ ਬੋਇਲ ਕਰ ਲੋਓ, ਫਿਰ ਗਲ ਜਾਣਗੇ ਤੇ ਹੱਥ ਨਾਲ ਪੂਰੇ ਠੰਡੇ ਹੋ ਜਾਣ ਨਾ। ਠੰਡੇ ਹੋ ਜਾਏ ਤਾਂ ਆਪਣਾ ਚੰਗੀ ਤਰ੍ਹਾਂ ਮਸਲ ਦੋ ਉਹਨੂੰ ਜਾਂ ਕਿਸੇ ਮੈਸ਼ਰ ਨਾਲ ਮਸਲ ਦੋ। ਮਸਲ ਫਿਰ ਦਹੀਂ ਦੇ ਵਿੱਚ ਅਹ ਪਾ ਕੇ ਤੇ ਨਮਕ ਔਰ ਜੀਰਾ ਉਹ ਪਾ ਕੇ ਤੁਸੀਂ ਖਾਓ। ਇਜੀ ਲੱਗੇਗਾ ਤੂੰਸੀ ਅਹ ਖੀਰੇ -ਖੀਰੇ ਦਾ ਰਾਇਤਾ ਖਾ ਰਹੇ ਹੋ ਬਿਲਕੂਲ।
ਅੱ' ਅੱਛਾ ਜੀ। ਚਲੋ ਇਹ ਤਾਂ ਬਹੁਤ ਵਧੀਆ ਤੇ ਮੈਂ ਪਹਿਲੀ ਵਾਰੀ ਸੁਣਿਆ ਮੈਂ ਵੀ ਟਰਾਈ ਕਰਾਂਗੀ।
ਬਹੁਤ ਟੇਸਟੀ ਲੱਗਦਾ ਏ, ਬਿਲਕੁਲ ਬਣਾ ਕੇ ਤੁਸੀਂ ਖਾਣਾ ਤੁਸੀਂ ਕਹੋਗੇ ਵਾਕਈ ਤੁਹਾਨੂੰ ਮਤਲਬ ਘਰ ਚ' ਵੀ ਕੋਈ ਹੈਗੇ ਨੇ। ਬਜ਼ੁਰਗ ਜਾਂ ਕੋਈ ਜਿ ਪੇਨ ਵਗੈਰਾ ਨੇ ਤੁਸੀਂ ਉਹਨਾਂ ਨੂੰ ਵੀ ਦਿਓ। ਗੈਸ ਹੈਗੀ ਕਿਸੇ ਨੂੰ, ਤੇ ਉਹਨਾਂ ਨੂੰ ਤੇ ਹਾਂ ਬਿਲਕੁਲ। ਡਰਮ ਸਟਿਕਸ ਤੇ ਵੈਸੇ ਹੀ ਬਸ ਹਾਂ, ਡਰਮ ਸਟਿਕ ਤੇ ਤੋੜ ਕੇ ਲਿਆ ਹੀ ਦੀ। ਸਾਂਬਰ ਚ' ਪਾ ਦਿੱਤਾ ਕਿਉਂਕਿ ਇਹਨਾਂ ਦੀ ਸਬਜ਼ੀ ਬਣਾਉਣਾ ਨਾ ਬਹੁਤ ਮੁਸ਼ਕਿਲ ਲੱਗਦਾ ਸਾਨੂੰ। ਮੈਂ ਸਬਜ਼ੀ ਨੀ ਬਣਾਦੀ। ਲੋਕ ਦੇ ਹਾਂ ਇਹ ਇਹਦੀ ਨਾ ਫਲੀਆਂ। ਹਾਂ। ਇਹਦੀ ਫਲੀਆਂ ਨੂੰ ਨਾ ਛਿੱਲਣਾ ਪੈਂਦਾਵੇ, ਉਹ ਛਿੱਲਣਾ ਨਾ ਬਹੁਤ ਔਖਾ ਲੱਗਦਾ ਹੈ ਬਹੁਤ। ਟਾਈਮ ਲੱਗ ਜਾਂਦਾ ਛਿੱਲਣ ਚ'। ਫੇਰ ਬਸ ਇਹ ਕਿ ਸਾਂਬਰ ਵਿੱਚ ਪਾਓ। ਸਾਂਬਰੇ ਚ' ਪਾਓ ਗਲ ਜਾਂਦੀਆਂ ਨੇ, ਫਿਰ ਚਬਾਓ ਚਬਾ ਕੇ ਕਿ ਜੋ ਉਹਦਾ ਵੇਸਟ ਹੋਏ ਉਹਨੂੰ ਕੱਢ ਦੋ। ਚੂਸ ਚੂਲੋ ਹੁਣ ਅੱਛੀ ਤਰ੍ਹਾਂ ਹਾਂ, ਇਸ ਤਰ੍ਹਾਂ ਬਣਾਈਦਾ ਫਿਰ ਬਸ।
ਅੱਛਾ-ਅੱਛਾ, ਨਹੀਂ-ਨਹੀਂ, ਬਿਲਕੁਲ ਅੱਛੀ ਗੱਲ ਹੈ ਮੈਂ ਤੇ ਪਹਿਲੀ ਵਾਰ ਸੁਣਿਆ ਮੈਂ ਵੀ ਹੁਣ ਬਿਲਕੁਲ ਟਰਾਈ ਕਰਾਂਗੀ, ਸਾਡਾ ਜਿਹੜਾ ਇੱਥੇ ਪਾਰਕ ਹੈਗਾ ਨਾ। ਜਿਵੇਂ ਹਬਿਸਕਸ ਵਾਲੇ ਫਲਾਵਰਸ ਹੁੰਦੇ ਨੇ ਨਾ ਬੇਸਿਕਲੀ ਕਿ ਨਿੰਮ ਦੇ ਪੱਤੇ ਹੋ ਗਏ, ਗੁੜਲ ਵਾਲੇ ਉਹ ਲੱਗੇ ਹੁੰਦੇ ਨੇ, ਬਹੁਤ ਜ਼ਿਆਦਾ ਵਾਲੀ ਕੁਆਂਟਿਟੀ ਨਿੰਮ ਆੁੰਦੀ ਹੈ ਜ਼ਿਆਦਾ ਕੁਆਂਟਿਟੀ ਚ' ਨਿੰਮ ਖਾਣੇ ਵੀ ਕਹਿੰਦੇ ਸਵੇਰੇ-ਸਵੇਰੇ ਅੱਛੀ ਹੁੰਦੀ ਹੈ, ਫੇਰ ਅਸੀਂ ਉਹ ਤੋੜ ਕੇ ਲਿਆਈ ਦੀ ਸੀ।
ਸਾਡੇ ਤੇ ਨਿੰਮ ਵੀ ਹੈ, ਜਾਮੁਨ ਵੀ ਹੈ, ਇਮਲੀ ਵੀ ਹੈ ਮਤਲਬ ਸਾਰੇ ਪੇੜ ਪੌਦੇ ਲੱਗੇ ਦੇ ਨੇ। ਸਾਡੇ ਪੜੋਸ ਵਾਲਿਆਂ ਨੇ ਤੇ ਬੇਲ ਪੱਥਰ ਦਾ ਵੀ ਲਗਾਇਆ ਦਾਵੇ। ਔਰ ਉਹ ਜਿਹੜੇ ਅਮ ਫੁੱਲ ਛੋਟੇ-ਛੋਟੇ ਫੁੱਲਗੇ ਸਦਾ ਬਾਹਰ ਬੋਲਦੇ ਕੀ ਬੋਲਦੇ ਛੋਟੇ-ਛੋਟੇ ਫੁੱਲਥੇ ਪਿੰਕ ਕਲਰ ਦੀ ਡੰਡੀ ਹੁੰਦੀ ਉਹ ਵੀ ਲਗਾਏ ਦੇ ਨੇ। ਮਤਲਬ ਹਾਂ। ਮਤਲਬ ਬਹੁਤ ਕੁਛ ਲੱਗਾ ਜਾਵੇ ਬਹੁਤ ਕੁਛ ਇਸ ਵਾਰੀ ਤੇ ਲੋਕ ਮਤਲਬ ਸਾਡੇ ਇੱਧਰ ਸ ਨਾ ਲੋਕਾਂ ਨੇ ਅੰਬ ਦੇ ਪੇੜ ਬਹੁਤ ਲਗਾਏ ਦੇ ਨੇ, ਇਤਨਾ ਅੰਬ ਆਇਆ ਨਾ। ਬਹੁਤ ਅੰਬ ਲੱਗਿਆ ਪੇੜਾਂ ਦੇ ਉੱਪਰ ਮਤਲਬ ਹੀ ਹਵਾ ਆਉਂਦੀ ਹੈ ਨਾ ਲੋਕੀ ਘਰਾਂ ਤੋਂ ਬਾਹਰ ਆ। ਜਾਂਦੇ ਨੇ ਕਿ ਅੰਬ ਗੀਰ ਉਹਨੇ ਚੁੱਕ ਕੇ ਲਿਆਈਏ ਫਟਾਫਟ। ਕਿਉਂਕਿ ਉਹਦਾ ਅਲੱਗ ਹੀ ਸਵਾਦ ਹੈ ਉਹ ਅੰਬ ਦਾ ਅਲੱਗ ਹੀ ਮਜ਼ਾ ਹੈ ਮਾਰ ਬਹੁਤ ਬੰਦਾ ਖਰੀਦ ਲਏਗਾ। ਲੇਕਿਨ ਉਹ ਜ ਅੰਬ ਅਹ ਉੱਥੋਂ ਲੈ ਕੇ ਤਾਜ਼ੇ ਅੰਬ ਲੈ ਕੇ ਉਹ ਖਾਣਾ ਜਾਂ ਫਿਰ ਉਹਦੀ ਉਹਦਾ ਕੋਈ ਚਟਨੀ ਬਣਾਉਣਾ।
ਹਾਂਜੀ। ਸਹੀ ਗੱਲ ਹੈ ਬਿਲਕੁਲ-ਬਿਲਕੁਲ ਜਿਹੜੇ ਫਰੈਸ਼ ਹੁੰਦੇ ਨੇ ਜਿਹੜੇ ਹਾਂਜੀ। ਪੇੜ ਤੋਂ ਜਿਵੇਂ ਟੁੱਟੇ ਹੈ ਅਸੀਂ ਅਸੀਂ ਗਿਰੇ- ਗਿਰੇ ਬਿਲਕੁਲ ਫਰੈਸ਼-ਫਰੈਸ਼ ਖਾ ਰਹੇ ਹਾਂ, ਉਹਦਾ ਸੱਚੀ ਅਲੱਗ ਹੀ ਖੁਸ਼ਬੂ ਉਹਦੀ ਵਧੀਆ ਹੁੰਦੀ ਹੈ।
ਅਲੱਗ ਹੀ ਖੁਸ਼ਬੂ ਹੁੰਦੀ ਹੈ ਬਹੁਤ ਅੱਛੇ ਲੱਗਦੇ ਨੇ ਉਹ ਚੀਜ਼ਾਂ ਸਭ ਹੋ। ਹੋਰ ਸਾਡੇ ਤੇ ਇੱਥੇ ਮਤਲਬ ਗੁਲਾਬ ਦੇ ਫੁੱਲ ਪੇੜ ਬਹੁਤ ਲੱਗੇ ਦੇ ਨੇ ਪੌਦੇ, ਇੰਨਾ ਗੁਲਾਬ ਆਂਦਾ ਐ, ਫੈਬਰਰੀ ਤੇ ਏਨਾ ਗੁਲਾਬ ਆਂਦਾ ਨਾ ਤੁਸੀਂ ਵਿਸ਼ਵਾਸ ਨਹੀਂ ਕਰੋਗੇ, ਉਹ ਗੁਲਾਬ ਤੋੜ-ਤੋੜ ਕੇ ਮੈਂ ਲਿਆ ਕੇ ਰੱਖ ਲੈਂਦੀ ਆ। ਪੱਤਿਆਂ ਨੂੰ ਮਤਲਬ ਚੀਨੀ ਪਾ ਕੇ ਗੁਲੂਕੰਦ ਬਣਾਦੀ ਆ ਮ ਉਦਾ ਗੁੱਲੂਕੱਦ ਬਣਾ ਕੇ ਫੇਰ ਮੈਂ ਸਾਰਿਆਂ ਨੂੰ ਵੰਡਦੀ ਆ।
ਲੇਕਿਨ ਜਿਹੜਾ ਘਰ ਵਾਲਾ ਗਲੂਕਦ ਹੁੰਦਾ ਨਾ ਉਹਦਾ ਸਵਾਦ ਈ ਅਲੱਗ ਹੁੰਦਾ, ਜਿਹੜੇ ਅਂਸੀ ਬਾਹਰ ਤੋਂ ਰੋਬਜਾਂ ਲੈ ਕੇ ਆਂਦੇ ਨਾ ਉਹ ਤਾਂ ਬਿਲਕੁਲ, ਰੋਬਜ਼ਾ ਦਾ ਸਮਾਂ ਲ' ਕੁਛ ਨੀ ਐ, ਉਹ ਨੇਰੀ ਚੀਨੀ ਐ, ਲੇਕਿਨ ਜਿਹੜਾ ਘਰ ਗੁਲੂਗੰਦ ਫਰੈਸ਼ ਬਣਦਾ ਨਾ ਉਹ ਬਹੁਤ ਵਧੀਆ ਹੁੰਦਾ ਐ।
ਵਧੀਆ, ਇੰਨਾ ਟੇਸਟੀ ਲੱਗਦਾ ਸੀ ਨਾ ਮਤਲਬ ਬਹੁਤ ਈ ਸਵਾਦ ਇਸ ਟਾਈਮ ਦੇ, ਖ਼ਤਮ ਹੋ ਗਿਆ ਹੁਣ ਮੈਂ ਫੈਬਰੀ ਚ ਫਿਰ ਬਣਾਵਾਂਗੀ। ਨੈਕਸਟ ਮੰਥ, ਨੈਕਸਟ ਈਅਰ ਹਾਂ ਨੈਕਸਟ ਈਅਰ ਨਾ, ਫਿਰ ਆਏਗਾ, ਮਤਲਬ ਗੁਲਾਬ ਆਂਦਾ ਉਦੋਂ ਬਹੁਤ ਗੁਲਾਬ ਆਂਦਾ ਫਰਵਰੀ।
ਅੱਛਾ, ਅੱਛਾ ਚਲੋ ਠੀਕ ਐ ਫੇਰ ਅਸੀਂ ਵੀ ਤਾਂ ਤੋਡੇ ਹੱਥ ਦਾ ਗੁਲੂਕੰਦ
ਜ਼ਰੂਰ, ਜ਼ਰੂਰ, ਜ਼ਰੂਰ, ਜ਼ਰੂਰ ਜ਼ਰੂਰ, ਚਲੋ ਅੱਛਾ ਤੇ ਮੈਂ ਗੱਲ ਕਰਕੇ ਮੇਰਾ ਟਾਈਮ ਵੀ ਅੱਛਾ, ਪਾਸ ਹੋ ਗਿਆ।
ਹਾਂਜੀ, ਹਾਂਜੀ, ਹਾਂਜੀ ਮੈਨੂੰ ਵੀ ਬਹੁਤ ਅੱਛਾ ਲੱਗਿਆ ਜੀ। ਹਾਂਜੀ, ਹਾਂਜੀ, ਹੁਹੁਹੁਹਹਹ ਤੁਹਾਡੇ ਤੋਂ ਮੈਂ ਰੈਸਿਪੀ ਸਿੱਖੀ ਬਹੁਤ ਸਾਰੀ,, ਹਾਂਜੀ- ਹਾਂਜੀ ਸਭ ਵਧੀਆ ਜੀ।
ਚਲੋ ਜੀ ਠੀਕ ਐ ਜੀ, ਓਕੇ ਜੀ।
ਸਸਿ ਸ਼ੀਕਾਲ।
ਕਾਲ
ਹ